ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹੋਰ ਸਭ ਠੀਕ?
ਸਭ ਵਧੀਆ ਸਭ ਵਧੀਆ।
ਹੋਰ?
ਹੋਰ ਤੁਸੀਂ ਸੁਣਾਓ?
ਬਸ ਵਧੀਆ।
ਹੋਰ ਕਿੱਥੇ ਘੁੰਮ ਫਿਰ ਕੇ ਆਏ ਹੋ?
ਮੁੰ ਬਸ ਅੱਦਰਰੀ ਗਏ ਸੀ ਹਿਲ ਸਟੇਸ਼ਨ ਉਲ ਸਾਈਡ।
ਅੱਛਾ ਅੱਛਾ ਕਿੱਦਾਂ ਦਾ ਰਿਹਾ ਫਿਰ ਮਾਹੌਲ ਚੱਲ ਉਧਰ।
ਬਹੁਤ ਵਧੀਆ ਸੀ ਉੱਥੇ
ਅੱਛਾ ਅੱਛਾ ਮੌਸਮ ਵਧੀਆ ਹੁੰਦਾ ਠੰਡਾ। ਅੱਛਾ।
ਤੁਸੀਂ ਵੀ ਜਾਣਾ ਉੱਥੇ।
ਅੱਛਾ ਜ਼ਰੂਰ ਜਾਵਾਂਗੇ ਸਾਨੂੰ ਲੋਕੇਸ਼ਨ ਸੈਂਡ ਕਰ
ਕੋਈ ਗੱਲ ਨੀ ਲੋਸ਼ਨ ਸੈਂਡ ਕਰ ਦਾਂਗੇ
ਹਾਂਜੀ
ਪੰੈਂਪ ਵਗੈਰਾ ਬਹੁਤ ਨੇ ਉੱਥੇ
ਅੱਛਾ ਕੈਂਮਪ
ਕੈਂਪ ਵਗੈਰਾ ਵੀੀਦੇ
ਅੱਛਾ
ਹਾਂਜੀ
ਕਿੰਨਾ ਕੁ ਖਰਚਾ ਆ ਜਾਂਦਾ ਵਾ ਇੱਕ ਵਨ ਪਰਸਨਟ ਦਾ
ਕੁਛ ਨਹੀਂ ਜ਼ਿਆਦਾ ਕੁਛ ਨਹੀਂ ਹੈ ਹੀ ਹੈ ਟੂ ਥ੍ਰਰੀ ਥਾਊਜੈਂਡ ਆਏਗਾ
ਅੱਛਾ ਫੇਰ ਤਾਂ ਕੁਛ ਜ਼ਿਆਦਾ ਨਹੀਂ ਹੈ
ਹਾਂਜੀ
ਖਾਣਾ ਪੀਣਾ ਕਿੱਦਾਂ ਉੱਥੇ ਮਹਿੰਗਾ ਏ ਸਸਤਾ
ਉਹ ਕੋੌਸਟਲੀ ਹੈ ਡਬਲ ਰੇਟ ਹੀ ਹੈ
ਡਬਲ ਰੇਟ ਹਾਂ ਹਲ ਸਟੇਸ਼ਨ ਦੇ ਤੇ ਮੋਸਟਲੀ ਕੋਸਟਲੀ ਹੁੰਦਾ ਵਾ ਕਿਉਂਕਿ ਨੀਚੋਂ ਦੇ ਉੱਪਰ ਸਮਾਨ ਜਾਂਦਾ ਹੈ ਤੇ ਫਿਰ ਮਹਿੰਗਾ ਤਾਂ ਹੁੰਦਾ ਹੀ ਹੈ
ਹਾਂਜੀ ਹਾਂਜੀ
ਹਮ
ਬਾਕੀ ਤਾਂ ਉਹ ਕੈਂਪ ਦੇ ਵਿੱਚ ਹੀ ਐਡਜਸਟ ਹੋ ਜਾਂਦਾ ਖਾਣਾ ਪੀਣਾ ਤਾਂ ਉੱਥੇ
ਅੱਛਾ
ਹ ਜੀ
ਹਾਂਜੀ
ਹਮ
ਹੋਰ ਸੁਣਾਓ
ਬਸ ਵਧੀਆ ਮੈਂ ਤੁਹਾਨੂੰ ਕੋਲ ਕਰਾਂ ਮੈਂ ਕਿਹਾ ਉੱਥੇ ਗਏ ਸੀ ਮੈਂ ਕਿਹਾ ਤੁਸੀਂ ਵੀ ਜਾਣਾ
ਅੱਛਾ ਜ਼ਰੂਰ ਜੀ ਜ਼ਰੂਰ ਹੋ ਕੇਵਾਂਗੇ ਹੁਣ ਤੇ ਸਾਡੀਆਂ ਛੁੱਟੀਆਂ ਹੀ ਖ਼ਤਮ ਹੋ ਗਈਆਂ ਬਸ ਦੋ ਤਿੰਨ ਰਹਿ ਗਈਆਂ ਉਸ ਤੋਂ ਬਾਅਦ ਹਮ ਸਕੂਲ ਖੁਲਣ ਵਾਲੇ ਨੇ ਸਾਡੇ ਤੇ
ਸਕ ਛੁੱਟੀਆਂ ਖਤਮ ਹੋ ਗਈਆਂ ਨੇ
ਹਾਂਜੀ ਖਤਮ ਹੋ ਗਿਆ ਸਾਡੀਆਂ ਛੁੱਟੀਆਂ ਪਰਸੋਂ ਤੋਂ ਸਕੂਲ ਖੁੱਲ ਜਾਂਦੇ ਸਾਡੇ
ਹਾਂਜੀ, -ਹਾਂਜੀ ਚਲੋ ਕੋਈ ਨਹੀਂ ਅਗਲੀ ਵਾਰੀ ਚਲੇ ਜਾਣਾ
ਹਾਂ ਹਾਂ ਅਗਲੀ ਵਾਰੀ ਦੇਖਾਂਗੇ ਜ਼ਰੂਰ
ਹਮ ਐਵੇਂ ਕਰਨਾ ਤੁਸੀਂ ਪਲੈਨ ਬਣਾੈ ਇਕੱਠੇ ਚੱਲ ਲਾਂਗੇ
ਇਹ ਵੀ ਵਧੀਆ
ਇੱਧਰੋਂ ਤੁਸੀਂ ਹੋ ਜਾਣਾ ਇੱਧਰੋਂ ਅਸੀਂ ਹੋ ਜਾਗੇ ਇਕੱਠੇ ਚੱਲ ਜਾਵਾਂਗੇ
ਹੈ ਵੀ ਸਹੀ ਕਰਗੀ ਇਕਠੇ ਜਾਓ ਤੇ ਜਿਆਦਾ ਮਜ਼ਾ ਆਉਂਦਾ ਜਦੋਂ ਫੈਮਲੀ ਨਾਲ ਹੁੰਦੀ ਤੇ
ਹਾਂਜੀ ਹਾਂਜੀ ਟਾਈਮ ਵੀ ਪਾਸ ਹੋ ਜਾਂਦਾ ਰਸਤੇ 'ਚ ਨਹੀਂ ਤਾਂ ਬੋਰ ਹੋ ਕੇ ਜਾਂਦਾ ਬੰਦਾ
ਹਾਂਜੀ ਸਹੀ ਗੱਲ ਹੈ
ਹਮ ਜੀ ਹੋਰ ਸੁਣਾਓ
ਹੋਰ ਸਭ ਵਧੀਆ ਤੁਸੀਂ ਸੁਣਾਓ ਘਰ ਸਭ ਕਿੱਦਾਂ ਨੇ
ਸਭ ਵਧੀਆ
ਹੋਰ ਪੜ੍ਹਾਈ ਹੋ ਗਈ ਤੁਹਾਡੀ ਪੂਰੀ।
ਜੀ ਹਾਂਜੀ ਓਕੇ
ਅੱਛਾ।
ਮੈਂ ਤੁਹਾਡੇ ਤੋਂ ਅੱਗੋਂ ਤੁਸੀਂ ਦੱਸ ਦਿਓ ਕੁਛ ਕੀ ਕਰੀਏ
ਤੁਸੀਂ ਜਿਸ ਚੀਜ਼ 'ਚ ਤੁਹਾਡਾ ਇੰਟਰਸਟ ਹੈਗਾ ਵ ਉਹ ਚੀਜ਼ ਨੂੰ ਤੁਸੀਂ ਸਟ੍ਰਰੀਮ ਪਕੜੋ ਆਪਣੀ
ਹਮ।
ਅਕਾਊਂਟ ' ਅਗਰ ਤੁਹਾਡਾ ਅੱਛਾ ਹੈ ਤਾਂ ਅਕਾਊਂਟ ਦੀ ਸਟਰੀਮ ਲੈ ਲੋ
ਕੋਮਰਸ ਲੀਤੀ ਹੋਈ ਸੀ ਪਲੱਸ ਟੂ 'ਚ
ਅੱਛਾ ਅੱਛਾ ਹਾਂ ਤੇ ਅਕਾਊਂਟ ਚ ਤੁਸੀਂ ਅੱਗੇ ਕਰ ਸਕਦੇ ਹੋ ਟੈਲੀ ਵਗੈਰਾ ਕਰਕੇ ਕਿਸੇ ਵੀ ਅਕਾਉਟੈਂਟ ਦੀ ਜੋਬ ਲੱਗ ਸਕਦੀ ਹੈ।
ਹਾਂਜੀ ਹਾਂਜੀ ਹਾਂਜੀ।
ਅਕਾਊਂਟੈਂਟ ਹੀ ਜੋਬ ਕਰ ਸਕਦੇ ਹੋ ਤੁਸੀਂ ਆਰਾਮ ਨਾਲ
ਹਾਂਜੀ ਹਾਂਜੀ। ਹੋਰ ਵੀ ਤਾਂ
ਹਾਂਜੀ ਵਧੀਆ।
ਚਲੋ ਕਰਾਂਗੇ ਫਿਰ ਅਕਾਊਂਟ ਮੈਂਨੂੰ ਤਾਂ ਹੀ ਕਰ ਲਿਆ ਕੁਛ ਬਾਹਰੋਂ ਕੋਈ ਚੱਕਰ ਨਹੀਂ ਏ ਕੋਈ ਵਧੀਆ ਜਿਹਾ ਅਕਾਊਂਟੈਂਟ
ਹਾਂਜੀ
ਉਹਦੇ ਕੋਲ ਜਾਦੇ ਅ
ਬਾਹਰ ਜਾਓਗੇ ਵਿਦੇਸ਼
ਨਹੀਂ ਨਹੀਂ। ਇੱਧਰੋਂ ਆਪਣਾ ਲੋਕਲ ਵਗੈਰਾ ਜੁੰਮ ਦੇ ਅਕਕਾਊਂਟੈਂਟ ਉਹਨਾਂ ਕੋਲੋਂ ਉਹ ਕਰ ਲੈਂਦੇ ਨਾ ਇੱਕ ਕੋ ਵਾਰੀ ਟਰਾਇਲ ਵਗੈਰਾ
ਸੀਏ ਦਾ ਕੋਰਸ
ਰਬੋਟਸ
ਹਾਂਜੀ।
ਹਾਂਜੀ।
ਜੋਬ ਚ ਫੇਰ ਵੀ ਥੋੜ੍ਹਾ ਬਹੁਤ ਫਾਇਦਾ ਕਿਉਂਕਿ ਜੋਬ ਚ ਤੁਹਾਨੂੰ ਇੱਕ ਵੱਡੀ ਇਨਕਮ ਆਉਂਦੀ ਹੈ।
ਬਿਜਨਸ ਚ ਇਸ ਵਕਤ ਕੋਈ ਫਾਇਦਾ ਨਹੀਂ ਹੈਗਾ। ਬਿਜਨਸ ਚੱਲਦਾ ਨਹੀਂ ਚੱਲਦਾ ਤੇ ਡਿਪੈਂਡ ਨਹੀਂ ਕਰਦਾ ਨਾ ਕਿ ਅੱਜ ਕੱਲ੍ਹ ਵੈਸੇ ਵੀ ਹਾਲਾਤ ਕੈਸੇ ਹੋਏ ਦੇ ਨੇ ਦੇਸ਼ ਦੇ ਕਿ ਬਿਜਨਸ ਦੇ ਵਿੱਚ ਪੈਸਾ ਇਨਵੈਸਟ ਕਰਨਾ ਤੇ ਇੱਕ ਬੇਵਕੁਫੀ ਸਮਝਾਂਗੀ ਮੈਂ ਕਿਉਂਕਿ ਇਸ ਵਕਤ ਤੁਸੀਂ ਇਤਨਾ ਸਾਰਾ ਪੈਸਾ ਇਨਵੈਸਟ ਕਰ ਲੋ ਬਿਜਨਸ ਤੁਹਾਡੇ ਨਾਲ ਚੱਲੇ ਇੱਕ ਪਰਸੈਂਟ ਤੋਂ ਬੇਕਾਰ ਹੈ ਜੋਬ ਚ ਇਹ ਹੁੰਦਾ ਕਿ ਤੁਸੀਂ ਜਾਓ ਚਾਹੇ ਨਾ ਤੁਸੀਂ ਜਾਓ ਜਾਂ ਉਹਨਾਂ ਦਾ ਕੰਮ ਚੱਲੇ ਚਾਹੇ ਨਾ ਤੁਹਾਨੂੰ ਤੇ ਸੈਲਰੀ ਮਿਲਣੀ ਹੈ। ਕੁਛ ਵੀ ਹੋ ਜੇ ਜੋਬ ਦਾ ਇਹ ਬੈਨੀਫਿਟ ਹੁੰਦਾ ਬਸ।
ਹਾਂਜੀ ਹਾਂਜੀ।
ਮੇਰੇ ਮੇਰੇ ਜਿਹੜਾ ਪੁਆਇੰਟ ਫ ਵਿਊ ਏ ਉਹਦੇ ਤੋਂ ਤਾਂ ਮੈਨੂੰ ਜੋਬ ਤੋਂ ਸਭ ਤੋਂ ਬੈਸਟ ਮਿਲ
ਹਾਂਜੀ ਹਾਂਜੀ ਬਿਜਨਸ ਦੇ ਹੁਣ ਹਰ ਕੋਈ ਆਪਣਾ ਕੀ ਕਹਿੰਦੇ ਲੱਗਾ ਦਾ ਬਸ ਚਲਦਾ ਤਾਂ ਆਣਾ ਦੇਏ
ਹਾਂ ਬਿਜਨਸ ਜਿਹੜੇ ਪੁਰਾਣੇ ਨੇ ਹਾਂ ਉਹਨਾਂ ਦਾ ਹੀ ਚੱਲਦਾ। ਨਏ ਵਾਲਿਆਂ ਵਾਸਤੇ ਤੇ ਬਿਜਨਸ ਖੋਲਣਾ ਹੀ ਬਹੁਤ ਵੱਡੀ ਇੱਕ ਬੇਵਕੂਫ਼ੀ ਇਸ ਨਾਲ ਅੱਛਾ ਉਹ ਕਿਸੇ ਪ੍ਰੋਪਰਟੀ ਤੇ ਇਨਵੈਸਟ ਕਰ ਦੇ ਨਾ ਪੈਸਾ ਸ ਜ਼ਿਆਦਾ ਬੈਸਟ ਰਹੇਗਾ ਗੋਲਡ ਤੇ ਇਨਵੈਸਟ ਕਰਦੋ। ਜਿੰਨੇ ਤੁਹਾਨੂੰ ਡਬਲ ਦੇ ਦੇਣਾ ਹੈ ਲੇਕਿਨ ਬਿਜਨਸ ਇਨਵੈਸਟ ਕਰਨਾ ਤੇ ਬੇਕਾਰ ਹੈ।
ਹਾਂਜੀ ਹਾਂਜੀ। ਉਸ ਜਗ੍ਹਾ 'ਤੇ ਇਨਵੈਸਟ ਕਰ ਵੀ ਸਕਦੇ ਨੇ ਜਿੱਥੇ ਮਤਲਬ ਹੈ ਹੀ ਨਹੀਂ।
ਤੁਹਾਨੂੰ ਲੱਗੇ ਕਿ ਹਾਂ।
ਅੱ ਚੱਲ ਹਾਂ ਉਸ ਜਗ੍ਹਾ ਤੇ ਘਰ
ਤੇ ਬਿਜਨਸ ਅੱਜ ਅਗਰ ਮੰਨ ਲਓ ਤੁਸੀਂ ਕੱਪੜੇ ਦਾ ਵੀ ਬਿਜਨਸ ਖੋਲਦੇ ਹੋ। ਤੇ ਕੱਪੜੇ ਦੇ ਬਿਜਨਸ ਤੁਸੀਂ ਕਿਤਨੀ ਵਰਾਇਟੀ ਰੱਖੋਗੇ ਨਾ। ਬਹੁਤ ਵਰਾਇਟੀ ਆ ਕੱਪੜੇ ਦੇ ਵਿੱਚ ਇੱਕ ਵਰਾਇਟ ਅਸੀਂ ਵੀ ਕਿਸੇ ਦੁਕਾਨ ਤੇ ਜਾਈਏ ਸੂਟ ਦੇਖਣੀ ਅਸੀਂ ਅਗਲੇ ਬੰਦੇ ਦੇ ਦੱਸ ਸੂ ਸੂਟ ਖੁਲਵਾਉਂਣੇ ਆਂ ਤਾਂ ਜਾ ਕੇ ਸਾਨੂੰ ਇੱਕ ਸੂਟ ਪਸੰਦ ਆਉਦਾ ਹੈ। ਤੇ ਬਾਕੀ ਉਹ ਦੱਸ ਬੇਕਾਰ ਹੋ ਗਏ ਨਾ ਨੂੰ
ਹਾਂਜੀ -ਹਾਂਜੀ- ਹਾਂਜੀ।
ਐਸੀ ਚੀਜ਼ ਦਾ ਬਿਜਨਸ ਜਿਸ ਤਰ੍ਹਾਂ ਅੱਜ ਕੱਲ ਫੂਡ ਦਾ ਬਿਜ਼ਨਸ ਬਹੁਤ ਅੱਛਾ ਹੈ ਖਾਣ ਪੀਣ ਦਾ
ਹਾਂਜੀ -ਹਾਂਜੀ ਫੂਡ ਦਾ ਤਾਂ ਬਹੁਤ ਹੀ ਚੱਲ ਰਿਹਾ।
ਕਿੰਨੇ ਆ ਹੁੰਦਾ ਖੁੱਲ੍ਹਾ ਕਿ ਤੁਸੀਂ ਘਰੋ ਬਣਾ ਕੇ ਖਾਣਾ ਪੋਰਟਲ ਤੇ ਪਾ ਦੋ ਤੁਹਾਡੇ ਘਰੋਂ ਆ ਕੇ ਲੈ ਕੇ ਜਾਏਗਾ ਖਾਣਾ ਉਹ ਤੁਹਾਨੂੰ ਅਕਾਊਂਟ 'ਚ ਪੇਮੈਂਟ ਆ ਜਾਏਗੀ ਬਸ ਉਹ ਸਭ ਤੋਂ ਵਧੀਆ ਅ ਖਾਣਾ ਤੁਸੀਂ ਅੱਛਾ ਬਣਾ ਸਕਦੇ ਹੋ ਆਪਣਾ
ਹਾਂ ਬਸ ਥੋੜ੍ਹੀ ਐਡਵਰਟਾਈਜ਼ਮੈਂਟ ਕਰਵਾਉਣੀ ਪੈਂਦੀ ਹੈ ਉਹ ਕੁਛ ਨਹੀਂ ਹੈ।
ਤੁਹਾਨੂੰ ਉਹਨੂੰ ਕਰਨਾ ਪਏਗਾ। ਜਮੈਟੋ ਦੇ ਵਿੱਚ ਤੁਸੀਂ ਆਪਣਾ ਪਾ ਦੋ ਸਵੀਗੀ 'ਚ ਪਾ ਦੋ। ਅੱਜ ਕੱਲ ਤੇ ਕਿਤਨ ਸਾਰੇ ਫੂਡ ਵਾਲੇ ਐਪ ਹੈਗੇ ਨੇ ਕਿਤੇ ਵੀ ਪਾਓ ਤੁਸੀਂ ਆਪਣਾ
ਹਾਂਜੀ- ਹਾਂਜੀ
ਅਗਰ ਤੁਹਾਡੇ ਹੱਥਾਂ 'ਚ ਹੁਨਰ ਹੈਗਾ ਤੇ ਤੁਸੀਂ ਕੁਛ ਵੀ ਕਰ ਸਕਦੇ ਹੋ।
ਹਾਂਜੀ ਇੱਥੇ ਹੈਗੀ ਸਕਿੱਲਸ ਜ਼ਰੂਰੀ ਹੈ।
ਹਾਂ।
ਹੋੋਰ
ਹੋਰ ਵਧੀਆ
ਚਲੋ
ਹਾਂਜੀ ਤੁਸੀਂ ਕੁਛ ਪੁੱਛਣਾ ਸੀ ਮੇਰੇ ਕੋਲ ਕੁਛ ਪੁੱਛਣਾ ਚਾਹੁੰਦੇ ਸੀ।
ਹਾਂਜੀ -ਹਾਂਜੀ ਮੈਂ ਪੁੱਛ ਰਿਹਾ ਸੀ ਕੀ ਕਹਿੰਦੇ ਆ ਉੱਧਰ ਪਲੱਸ ਟੂ ਤੋਂ ਹੀ ਪੁੱਛ ਰਿਹਾ ਸੀ ਮੈਂ ਕਿਹਾ ਸੀ ਕੋਈ ਕੋਰਸ ਵਗੈਰਾ ਅੱਛਾ ਜਿਹਾ ਦੱਸ ਦਿੰਦੇ। ਅਕਾਕਾਊਂਟੈਂਟਸੀਅਰ ਤੋਂ ਇਲਾਵਾ ਕੋਈ ਕੋਲਜ ਦੀ ਕੋਈ ਉਹ ਦੱਸ ਦਿੰਦੇ ਕਿਹੜਾ ਕੋਲਜ ਬੈਸਟ ਹੋਏਗਾ ਸਭ ਤੋਂ ਨਵੀ ਕਰਣ ਵਸਤੇ
ਕੋਲਜ ਤੇ ਤੁਸੀਂ ਕੋਈ ਵਕਤ ਤੁਸੀਂ ਕਰਨਾ ਆਈ ਟੀ ਆਈ ਦਾ ਵੈਸੇ ਸਭ ਤੋਂ ਬੈਸਟ ਹੁੰਦਾ ਵਾ ਆਈ ਟੀ ਆਈ ਵਾਲੇ ਨੂੰ ਸਭ ਤੋਂ ਜਿਆਦਾ ਪਹਿਲੇ ਪ੍ਰੈਫਰਸ ਜਾਂਦੀ ਹੈ ਕਿਉਂਕਿ ਆਈਟੀ ਆਈ ਦਾ ਜਿਹੜਾ ਹਾਂ। ਆਈ ਟੀ ਆਈ ਦਾ ਕੋਰਸ ਜਿਹੜਾ ਕਰਦਾ ਨਾ ਉਹ ਕਿਤੇ ਵੀ ਜੋਬ ਲੈਣ ਜਾਏਗਾ ਤੇ ਸਭ ਤੋਂ ਪਹਿਲੇ ਉਹ ਨੂੰ ਜੋਬ ਮਿਲਦੀ ਹੈ।
ਹਾਂਜੀ- ਹਾਂਜੀ ਉਹ ਤਾਂ ਹੈ ਪਰ ਆਈ ਟੀ ਆਈ ਦਾ ਥੋੜ੍ਹਾ ਜਿਹਾ ਉਹ ਪਲੰਬਰ ਟਾਈਪ ਦਾ ਜਾਂਦਾ।
ਆਈ ਟੀ ਆਈ ਤੁਸੀ ਕੰਪਿਊਟਰ ਕਰ ਸਕਦੇ ਹੋ ਸੀ ਦਾ ਕੋਰਸ ਕਰ ਸਕਦੇ ਹੋ।
ਅੱਛਾ
ਹਾਂ। ਅੱਜ ਕੱਲ ਇਹ ਹੈ ਡਿਜ਼ਾਇਨਿੰਗ ਦਾ ਕੰਮ ਬਹੁਤ ਚੱਲਦਾ ਪਿਆ। ਕੰਪਿਊਟਰ ਡਿਜ਼ਾਈਨਿੰਗ ਪਿਕਚਰਸ ਡਿਜ਼ਾਇਨਿੰਗ ਕਰਨਾ ਐਡਿਟ ਕਰਨਾ ਦਾ ਕੰਮ ਬਹੁਤ ਅੱਛਾ ਹੈ ਕੋਰਸ ਕਰ ਸਕਦੇ ਹੋ ਤੁਸੀਂ ਐਡੀਟਿੰਗ ਦਾ ਕੋਰਸ ਕਿਉਕਿ ਅੱਜ ਕਲ ਲੋਕਾਂ ਨੂੰ ਐਡੀਟਰ ਚਾਹੀਦਾ ਨੇ।
ਹਾਂਜੀ -ਹਾਂਜੀ
ਹੁਣ ਵੀ ਬਹੁਤ
ਚ ਹਾਂਜੀ ਇਹੀ ਕਰਨੇ ਆ ਫ ਆਈਈ ਦਾ ਦੇਖ ਲੈਂਦੇ ਹਾਂ ਇੱਕ ਵਾਰੀ ਉਹ ਕਰ ਲਹਿੰਦੇ ਹਾਂ ਬਾਹਰੋਂ ਵੀ ਉਹਨਾਂ ਦਾ ਚੈੱਕ ਕਰਕੇ ਆਉਂਦੇ ਹਾਂ ਕਿਵੇਂ ਇਹ ਦਾ ਵੀ ਮਤਲਬ ਹੈਗਾ
ਹਾਂਜੀ ਆਈ ਟੀ ਆਈ ਤੇ ਤੁਸੀਂ ਜਾ ਕੇ ਤੇ ਕੋਈ ਪੋਰਟਫੋਲੀਓ ਚ ਦੇਖਦਾ ਕਿ ਕਿਹੜਾ ਕੋਰਸ ਤੁਹਾਡੀ ਸਟੱਡੀ ਤੋਂ ਰਿਲੇਟਿਡ ਹੈਗਾ ਵਾ ਵੈਸੇ ਤਾਂ ਸਾਰੇ ਹੀ ਕੋਰਸ ਅੱਛੇ ਹੁੰਦੇ ਨੇ ਕੋਈ ਐਸਾ ਹੋਰ ਚ ਗੱਲ ਨਹੀਂ ਹੈ ਕਿਉਂਕਿ ਆਈ ਟੀ ਆਈ ਵਾਲਿਆਂ ਨੂੰ ਹਮੇਸ਼ਾ ਸ਼ਾ ਪਹਿਲੇ ਪ੍ਰੈਫਰਾਂ ਦਿੱਤੀ ਜਾਂਦੀ ਹੈ
ਹਾਂਜੀ ਹਾਂਜੀ ਚਲੋ ਕਰਨ ਆ ਫੇਿਰ ਉਹੀ ਆਈ ਟੀ ਦੀ ਕਰਕੇਦੇ ਹਾਂ ਪੁੱਛਾ ਚਲੋ ਠੀਕ ਹੈ ਜੀ
ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ